ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਰਦੇ।
ਬਸ ਫਰੀ ਦੱਸੋ
ਹਾਂਜੀ,
ਬਸ ਮੈਂ ਕਿਹਾ ਵਿਹਲੇ। ਤੁਸੀਂ ਦੱਸੋ
ਰੋਟੀ ਪਾਣੀ ਖਾ ਲਿਆ।
ਹਾਂਜੀ- ਹਾਂਜੀ, ਤੁਸੀਂ ਖਾ ਲਿਆ।
ਨਹੀਂ ਮੈਂ ਹਜੇ ਖਾਣਾ, ਕੀ ਖਾਧਾ ਤੁਸੀਂ?
ਅੱਜ ਅਸੀਂ ਬਣਾਈ ਸੀ ਬੈਂਗਨ ਦੀ ਸਬਜ਼ੀ।
ਚਲੋ ਵਧੀਆ।
ਤੁਸੀਂ ਦੱਸੋ ਅੱਜ ਤੁਹਾਡੇ ਮੌਸਮ ਕਿਵੇੇਂ ਦਾ।
ਸਾਡੇ ਤਾਂ ਮੌਸਮ ਅੱਜ ਬੜਾ ਤੱਤਾ ਹੈ। ਗਰਮੀ ਬੜੀ ਹੋਈ ਫਿਰਦੀ ਕੀ ਕਰੀਏ ਹਾਂਜੀ।
ਠੀਕ ਹੈ ਜੀ ਸਾਡੇ ਤਾਂ ਅੱਜ ਵੈਸੇ ਸਵੇਰੇ ਮੌਸਮ ਵਧੀਆ ਸੀਗਾ ਠੰਡਾ ਠੰਡਾ ਹੁਣ ਥੋੜ੍ਹੀ ਗਰਮੀ ਹੋ ਗਈ ਬਾਹਰ
ਅੱਛਾ ਹੋਰ ਕੀ ਕਰਦੇ ਸਟੱਡੀ ਕਰਦੇ ਕੀ
ਹਾਂਜੀ ਹੁਣ ਤਾਂ ਵੈਸੇ ਫ੍ਰੀ ਹੁੰਦੇ ਆ ਛੁੱਟੀਆਂ ਤਾਂ ਕਰਕੇ ਹੁਣ ਤਾਂ ਵੇਹਲੇ ਹੋਈ ਦਾ ਘਰੇ ਤੁਸੀਂ ਦੱਸੋ ਕੀ ਕਰਦੇ?
ਹੈਲੋ
ਹੈਲੋ ਹਾਂਜੀ ਆਵਾਜ਼ ਆਉਂਦੀ
ਹਾਂਜੀ ਹਾਂਜੀ ਹੋਰ ਦੱਸੋ ਮੈਂ ਕਿਹਾ ਤੁਸੀਂ ਕੀ ਕਰਦੇ ਓ
ਬਸ ਸਟੱਡੀ ਕਰਕੇ ਹੋਰ ਕੀ ਕਰ ਪੜ੍ਹਨਾ ਹੁੰਦਾ ਸੀ। ਛੁੱਟੀਆਂ ਚ ਕੰਮ ਬਹੁਤ ਦੇ ਦਿੰਦੇ ਛੁੱਟੀਆਂ ਤੋਂ ਜਿਆਦਾ ਤਾਂ ਕੰਮ ਦੇ ਦਿੰਦੇ ਆ
ਹਾਂਜੀ ਹਾਂਜੀ ਇਹ ਤਾਂ ਵੈਸੇ ਵੀ ਪੜ੍ਹਨਾ ਵੀ ਬਹੁਤ ਜ਼ਰੂਰੀ ਆ
ਹੂੰ
ਹਾਂਜੀ ਹਾਂਜੀ
ਹਾਂ ਸਬਜੈਕਟ ਵੀ ਸੋ ਤੇ ਆ ਹਾਂਜੀ
ਹਾਂਜੀ ਹਾਂਜੀ ਪੜ੍ਹਨ ਕਰਕੇ ਵੈਸੇ ਆਪਾਂ ਨੂੰ ਵਧੀਆ ਪਤਾ ਚੱਲਦਾ ਨਾ ਮਤਲਬ ਕਿ ਮਤਲਬ ਵਿੱਚ ਕੀ ਗਿਆਨ ਬਾਰੇ ਕਿੰਨਾ ਗਿਆਨ ਮਿਲਦਾ ਆਪਾਂ ਨੂੰ ਕਿਤਾਬਾਂ ਪੜ੍ਹਨ ਤੋਂ
ਹੂੰ ਮੈਂ ਵੈਸੇ ਵੀ ਮੈਂ ਮੈਨੂੰ ਓਦਾਂ ਵੀ ਮੈਂ ਪੜ੍ਹਦੀ ਹਾਂ ਓਦਾਂ ਮੈਂ ਬਾਰਵੀਂ ਚ ਆ ਮੇਰੇ ਪੜ੍ਹਾਈ ਚ ਗੈਪ ਪੈ ਗਿਆ ਛੇ ਸਾਲ ਦਾ ਪਰ ਮੈਂ ਉਦੋਂ ਓਦਾਂ ਵੀ ਬਹੁਤ ਪੜ੍ਹਦੀ ਹਾਂ। ਹਾਂਜੀ ਉਹ ਦੀਆ ਬਹੁ ਵਧੀਆ ਏ
ਹੋਰ ਦੱਸੋ?
ਬਸ ਵਧੀਆ ਧੁੱਪ ਨਿਕਲੀ ਹੋਈ ਬਾਹਰ ਜਾਣ ਦਾ ਮਨ ਕਰਦਾ ਨੀ ਬੈਂਕ ਜਾਣਾ ਸੀ। ਮਨ ਹੀ ਨਹੀਂ ਕਰਿਆ ਕਰਦਾ ਏਨੀ ਧੁੱਪ ਧੁੱਪ ਪੈਂਦੀ ਇੰਨੀ ਧੁੱਪ ਪੈਂਦੀ।
ਹਾਂਜੀ ਹਾਂਜੀ ਗਰਮੀ ਤਾਂ ਵੈਸੇ ਬਹੁਤ ਜ਼ਿਆਦਾ ਹੋਈ ਪਈ ਆ
ਹੋਰ ਦੱਸੋ
ਬਸ ਤੁਸੀਂ ਦੱਸੋ ਹੁਣ ਮੈਂ ਤਾਂ ਦਸਤਾ ਏ ਹੋਰ ਤੁਸੀ ਵੀ ਆਰਟਸ ਕੇ ਕਮਰਸ ਤੇ ਸਟੂਡੈਂਟ ਆ
ਆਰਟ੍ਸ ਦੇ
ਆਰਟ੍ਸ ਤੇ ਕਿਹੜੇ ਕਿਹੜੇ ਸਬ
ਆਰਟ੍ਸ ਵਿੱਚ ਕੁਛ ਸਿੰਪਲ ਸਬਜੈਕਟ ਨੇ ਬਸ
ਪੋਲੀਟੀਕਲ ਸਾਇੰਸ ਵਰਗੇ।
ਨਹੀਂ ਨਹੀਂ
ਕੇਆ
ਮੈਂ ਸ਼ੋਸ਼ਲ, ਉਹ ਰੱਖੀ ਸੀਗੀ ਸੋਸ਼ੋਲੋਜੀ
ਔ ਤੇ ਸਭ ਤੋਂ ਸੌਖੀ ਹੁੰਦੀ
ਹਾਂਜੀ ਹਾਂਜੀ ਹੋਰ ਦੱਸੋ
ਲਿਆ ਸੀ
ਗੇਮਾਂ ਵਗੈਰਾ ਖੇਡਦੇ ਹੋ ਤੁਸੀਂ।
ਨਹੀਂ ਗੇਮਾਂ ਗ ਇੰਨਾ ਟਾਈਮ ਹੀ ਨਹੀਂ ਹੁੰਦਾ ਕੰਮ ਦੇ ਕਰਕੇ।
ਠੀਕ ਹੈ ਜੀ। ਹ ਫੇ ਤੁਸੀਂ ਸਾਰਾ ਦਿਨ ਵਿੱਚ ਸਮੇਂ ਦਾ ਕਿਵੇਂ ਸਮਾਸਰਨੀ ਬਣਾਉਂਦੇ ਹੋ ਵੀ ਇਸ ਸਮੇਂ ਚਾਰ ਚੀਜ਼ਾਂ ਕਰਨੀਆਂ।
ਬਨੁਦੀਆ ਤਾਂ ਰਹਿੰਦੀ ਕ ਪੂਰੀਆਂ ਨਹੀਂ ਹੁੰਦੀਆਂ ਉਹ। ਮਤਲਬ ਕੀ ਸੋਚਦੀ ਆ ਕਿ ਸਵੇਰੇ ਉੱਠ ਕਮਤੇ ਜਾਵਾਂ ਫੇਰੀ ਦਾ ਕੰਮ ਕਰਦੀ ਕੁਪੜੇ ਦਾ ਫਿਰ ਉਸ ਤੋਂ ਬਾਅਦ ਆ ਕੇ ਪੜਾਅ। ਫੇਰ ਉਸ ਤੋ ਬਾਅਦ ਥੋੜੀ ਜਿਹੀ ਰਹਿੰਦੀ ਕਰ ਫਿਰ ਰਾਤ ਨੂੰ ਬਿਲਕੁਲ ਉਹਨਾਂ ਦੀ ਥਾਵਾਂ ਘਰਦੇ--ਪਰ ਕੁਛ ਨੀ ਹੁੰਦਾ ਕੰਮ। ਤੇ ਜਾ ਨ ਹੀ ਹੁੰਦਾ ਘਰੇ ਤੋਂ। ਹਾਂ ਸਹੀ ਆ। ਤੇ ਪੜੋ ਕਿਤਾਬਾਂ ਚ। ਜਲ ਨ ਹੁੰਦੀਆਂ ਹੈਗੀਆਂ ਲੇਟ ਉੱਠ ਹੋਇਆ ਕਰਦਾ ਸ ਕਰਦੀ ਆ ਯੋਗਾ ਵੀ ਕਰਨਾ ਸ਼ੁਰੂ ਕੀਤਾ ਸੀ ਸਿਹਤ ਲਈ ਦੋ ਤਿੰਨ ਦਿਨ ਹੋ ਗਏ ਉਹ ਪਰਸੀਂ ਕਰਨਾ ਬਹੁਤ ਵਧੀਆ ਹੈ ਵੈਸੇ।
ਹਾਂਜੀ- ਹਾਂਜੀ ਯੋਗਾ ਕਰਨ ਨਾਲ ਵੈਸੇ ਦੇਖੋ ਉਹ ਸਰੀਰ ਆਪਣਾ ਤੰਦਰੁਸਤ ਰਹਿੰਦਾ ਵਧੀਆ।
ਉਹ ਵਧੀਆ ਰਹਿੰਦਾ
ਹਾਂਜੀ ਸਰੀਰ ਦੀ ਵੈਸੇ ਕਸਰਤ ਹੁੰਦੀ ਰਹਿੰਦੀ ਆ।
ਹਮ
ਹੋਰ ਦੱਸੋ ਬਾਹਰ ਦਾ ਖਾਣਾ ਪੀਣਾ ਕਿੰਨਾ ਕੁ ਪਸੰਦ ਕਰ ਦਿਓ
ਬਿਲਕੁਲ ਵੀ ਨਹੀਂ।
ਹ ਠੀਕ ਹੈ ਜੀ।
ਹਮ ਤੁਸੀਂ ਬਾਦ ਮੇ ਖਾਂਨੇ ਹੋ।
ਨਹੀਂ ਬਿਲਕੁਲ ਵੀ ਨਹੀਂ।
ਹਾਂਜੀ
ਕੱਲੀਆਂ ਜਿਹੜੀਆਂ- ਹਾਂਜੀ
ਜਿਹੜਾ ਬਾਹਰਲੇ ਖਾਣੇ ਨਾਲ ਨਾ ਨਾ ਮੁੜਕੇ ਬਿਮਾਰੀਆਂ ਬਹੁ ਲਗਦੀ। ਤੇ ਤੁਾਨੂੰ ਘਰੇ ਹੀ ਬਣਾ ਗਿ। ਖਾਣਾ ਬਣਾ ਦਿੰਦੇ ਕਦੇ ਕਿਤੇ ਹੋ ਗਿਆ ਪਰ ਮੈਂ ਤਾਂ ਕਦੇ ਤੇ ਵੀ ਨੀ ਖਾਣੀ ਮੈਂ ਬੋਲ ਬੰ ਕਰਦੀ ਬੋਲ ਤੀ ਹਾਂਜੀ ਮਨ ਕੀਤਾ ਰੂਹ ਦਬਨਾ ਕੇ ਕੀਦਾ ਨੁਕਸਾਨ ਨੀ ਨਾ ਕਰਦੀ
ਹਾਂਜੀ, ਇਹ ਤਾਂ ਹੈ।
ਔ ਗ੍ਰਵੀ ਵਾਲੀ।
ਹੋਰ, ਦੱਸੋ।
ਵਧੀਆ
ਬਸ ਵਧੀਆ ਤੁਸੀਂ ਤੁਸੀਂ ਦੱਸੋ ਤੁਹਾਡੇ ਵੱਲ ਪ੍ਰਦੂਸ਼ਣ ਕਿਵੇਂ ਐ
ਪ੍ਰਦੂਸ਼ਣ ਤਾਂ ਵਾਧੂ ਆ ਸਾਰੀ ਰ ਲੋਕੀ ਹਟਦੇ ਨੀ ਹੁਦੇ ਪਰ ਔ ਸਾਨੂੰ ਵੀ ਕੀ ਪਹੁੰਚਾਂਦੇ। ਐਕਟਿਵਾ ਮੋਟਰਸਾਈਕਲ ਤੇ ਆ ਫ ਉਹਦੇ ਨਾਲ ਧੂੰਆਂ ਵੀ ਬਹੁਤ ਜਿਆਦਾ ਕ੍ਰੀਏਟ ਹੁੰਦਾ ਨਾ ਉਸ ਤੋਂ ਬਾਅਦ ਏਦਾਂ ਹੁੰਦਾ ਆ ਨਾ ਕਿ ਦੀਵਾਲੀ ਦਵਉਲੀ ਦੇ ਲਾਗੇ ਪਟਾਕੇ ਬਹੁਤ ਚੱਲਦੇ ਆ ਧੂੰਆ ਖਤਮ ਹੋਣ ਟਾਈਮ ਲੈਂਦਾ ਆ
ਹਾਂਜੀ, ਹਾਂਜੀ। ਜਿਦੇ ਕਰਾਰੇ ਦੱਸੋ ਕਿੰਨੀਆਂ ਬਿਮਾਰੀਆਂ ਫੈਲਦੀਆਂ।
ਹੂ
ਆਪਾਂ ਨੂੰ ਸਾਹ ਲੈਣ ਚ ਸਭ ਤੋਂ ਪਹਿਲਾਂ ਦਿੱਕਤ ਆਉਂਦੀ ਹੈ ਧੂੰਏ ਕਰਕੇ
ਕਲਦੀ
ਹੋਰ ਵੀ ਕਾਫ਼ੀ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਕਿ ਧੂੰਏ ਕਰ ਕੇ
ਬਹੁ ਜੀ- ਕਈਆਂ ਨੂੰ ਇੰਪੈਕਟ ਚਮੜੀ ਦੇ ਰੋਗ ਹੁੰਦੇ ਹੋਏ ਨਾਲੇ ਬਹੁਤ ਜ਼ਿਆਦਾ
ਹੈਲੋ
ਹਮਮ, ਇਸ ਲਈ ਕਹਿੰਦੇ ਆ ਕਿ ਯੋਗਾ ਕਰਨਾ ਸਵੇਰੇ ਉਠ ਕੇ ਤਾਂ ਹ ਵਧੀਆ, ਬੰਦੇ ਦਾ ਸਰੀਰ ਵੀ ਐਕਟਿਵ ਰਹਿੰਦਾ ਤੇ ਬਿਮਾਰੀ
ਹਾਂਜੀ- ਹਾਂਜੀ
ਏਸੀ ਕਰਕੇ ਕਹਿੰਦੇ ਯੋਗਾ ਕਰਨਾ ਹੋਵੇ ਬੰਦੇ ਦੀ ਸਰੀਰ ਦਾ ਹਰ ਇੱਕ ਅੰਗ ਹਿਲਦਾ ਨਾ ਉਹਦੇ ਨਾਲ ਬੰਦੇ ਦਾ ਸਾਰਾ ਦਿਨ ਐਕਟਿਵ ਰਹਿੰਦਾ
ਹਾਂਜੀ, ਇਹ ਤਾਂ ਹੈ।
ਸਾਨੂੰ ਪਾਣੀ ਵੀ ਪੀਣਾ ਜ਼ਰੂਰ
ਹਾਂਜੀ -ਹਾਂਜੀ, ਪਾਣੀ ਤਾਂ ਵੈਸੇ ਵੀ ਗਰਮੀ ਵਿੱਚ ਸਭ ਤੋਂ ਵੱਧ
ਕਿਉਂਕਿ ਆਪਾਂ ਕੀ ਕਰਦੇ ਵੀ ਸਵੇਰੇ ਫਿਰ ਉੱਠ ਕੇ ਚਾਹ ਦਾ ਗਲਾਸ ਵੀ ਦੇਖਦੇ।
ਹਾਂਜੀ -ਹਾਂਜੀ
ਸਾਨ ਕਰਦਾ ਹੈ।
ਹਾਂਜੀ, ਇਹ ਤਾਂ ਹੈ।
ਹਾਂ
ਤੁਸੀਂ ਪਾਣੀ ਕਿੰਨਾ ਕ ਪੀ ਲੈਂਦੇ ਹੋ ਵੈਸੀੇ ਸਾਰਾ ਦੇਣਾ
ਹਮ, ਪੀ ਲੈਂਨੀ ਦੋ ਲੀਟਰ, ਦੋ ਲੀਟਰ ਤੋਂ ਵੱਧ ਦੋ -ਚਾਰ ਲਈ ਪੀਣਾ ਚਾਹੀਦਾ। ਅਲੱਗ ਜਿਹੜੀ ਦੋ ਲੀਟਰ ਦੀ ਵੱਡੀ ਬੋਤਲ ਲਿਮਕਾ ਦੀ ਨੀ ਹੁੰਦੀ।
ਹਾਂਜੀ, ਠੀਕ ਹੈ।
ਤੁਹੀ ਮੈਂਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ ਸੀ। ਪਿੱਛੇ ਜਿਹੇ ਉਹਦੇ ਨਾਲ ਮੇਰਾ ਥੋੜਾ, ਮੈਨੂੰ ਪ੍ਰੋਬਲਮ ਸੀ ਥੋੜਾ ਖਾਣਾ -ਪੀਣਾ ਵੀ ਬੰਦ ਹੋ ਗਿਆ ਸੀ। ਤ ਦਾ ਮੈਂ ਅਜੇ ਮੇਰੀ ਬਿਲਕੁਲ
ਹਾਂਜੀ।
ਜੇ ਮੈਂ ਬਿਲਕੁਲ ਸਹੀ ਹੋਵਾਂ ਲੋਕ ਰੂਟੀਨ ਫੋਲੋ ਕਰਨ ਨ ਵਧੀਆ।
ਠੀਕ ਹੈ ਜੀ, ਵੈਸੇ ਤੇ ਬਾਹਰਲਾ ਖਾਣਾ ਆਪਾਂ ਨੂੰ ਬਹੁਤ ਘੱਟ ਖਾਣਾ ਚਾਹੀਦਾ ਵਾਂ
ਹ
ਕਿਉਂਕਿ ਉਹਦੇ ਨਾਲ ਦੇਖੋ ਕਿੰਨੀਆਂ ਬਿਮਾਰੀਆਂ ਲੱਗਦੀਆਂ ਕਈ ਵਾਰ ਆਪਣਾ ਸਰੀਰ ਦੀ ਪਾਚਨ ਸ਼ਕਤੀ ਉਪਜ ਹੁੰਦੀ ਆ ਕੋਈ ਚੀਜ਼ਾਂ ਪਹੁੰਚਾਉਂਦਾ ਹੈ ਕੋਈ ਚੀਜ਼ਾਂ ਨਹੀਂ ਪਹੁੰਚਾਉਂਦਾ ਤਾਂ ਕਰਕੇ ਸਭ ਤੋਂ ਵੱਧ ਘਰ ਦਾ ਖਾਣਾ ਖਾਣਾ ਚਾਹੀਦਾ ਘਰ ਦਾ ਖਾਣਾ ਆਪਾਂ ਪੂਰਾ ਸਾਫ਼ ਸੁਥਰਾ ਬਣਾਉਂਦੇ ਹਾਂ ਚੰਗੀ ਤਰ੍ਹਾਂ ਧੋ ਧੂ ਕੇ ਬਣਾਉਂਦੇ ਹਾਂ ਆਪਾਂ ਉਹਨੂੰ।
ਹਾਂਜੀ ਤੇ ਉਸ ਤੋਂ ਬਾਅਦ ਉਹ ਇੰਨਾ ਹੈ ਨਾ ਕਿ ਆਪਾਂ ਉਹਦੇ ਵਿੱਚ ਲਿਮਟ ਦਾ ਤੇਲ ਪਾਉਦੇ ਸਾਫ ਤੇਲ ਪਾਉਦੇ ਹ ਇਸ ਤੋਂ ਬਾਅਦ ਇਹ ਹੈ ਨਾ ਉਹਦੇ ਵਿੱਚ ਧੂੜ ਮਿੱਟੀ ਵੀ ਨ ਪੈਂਦੀ
ਹਾਂਜੀ ਹਾਂਜੀ ਆਪਾਂ ਪੂਰਾ ਉਸ ਨੂੰ ਢੱਕ ਕੇ ਤਾ ਢੱਕ ਕੇ ਬਣਾਉਂਦੇ
ਤੇ ਸਭ ਤੋਂ ਵੱਡੀ ਗੱਲ ਆਪਾਂ ਉਹਨੂੰ ਸਟੀਲ ਦੀ ਪਲੇਟ ਚ ਹ ਪਾਕ ਹਾਂ ਉਹ ਪਲੇਟਾਂ ਦੂਜੇ ਭਾਂਡਿਆਂ ਦੇ ਉਹ ਵੀ ਕੈਮੀਕਲ ਨੂੰ ਹੁੰਦਾ ਯਾਰ ਬਹੁਤ ਜ਼ਿਆਦਾ ਫਰਕਦਾ ਥੋੜਾ ਫਰਕ ਹੋ ਔਰ ਸਭ ਤੋਂ ਵੱਧ ਇਹ ਆ ਸਾਨੂੰ ਪ੍ਰੋਟੀਨ ਸਾਡੇ ਸਰੀ ਜ਼ਿਆਦਾ ਕਮੀ ਹੁੰਦੀ ਉਹ ਪੂਰਾ ਕਰਨਾ ਚਾਹੀਦਾ ਨਾ ਕਿ ਕੈਰੀ ਕਿੰਨੀ ਕੈਲਰੀ ਕੈਲੋਰੀਜ਼ ਬੰਦੇ ਨੂੰ ਮਾਰੀ ਲਾਦੀ ਆ ਮੋਟਾਪਾ ਐਸਸੀਡੀਟੀ
ਹਾਂਜੀ ਹਾਂਜੀ ਬਾਹਰਲਾਂ ਚ ਜ਼ਿਆਦਾਤਰ ਖਾਣ ਨਾਲ ਹੀ ਆਪਣੇ ਮੋਟਾਪਾ ਆਉਂਦਾ ਗਾ
ਹਮ
ਹਾਂਜੀ
ਘਰੇ ਲੋਕੀ ਹਟਦੇ ਸੀ
ਹਾਂਜੀ ਹਾਂਜੀ
ਦੀ ਗੱਲ ਕਰੋ ਫਾਸ ਫੂ
ਹਾਂਜੀ, ਇਹ ਤਾਂ ਹੈ।
ਆਪਣਾ ਇੰਡੀਆ ਤਾਂ ਹੀ ਐਨਾ ਪਿੱਛੇ ਆ ਅੱਧਾ ਤਾਂ ਬਿਮਾਰੀ ਦਾ ਘਰ ਹੋਇਆ ਪਿਆ।
ਹਾਂਜੀ,
ਬਾਹਰਲੇ ਦੇਸਾਂ ਚ ਤੁਸੀਂ ਦੇਖਿਆ ਸਵੇਰੇ ਉੱਠ ਕੇ ਮਤਲਬ ਆਪ ਰੂਟੀਨ ਤੇ ਫੋਕਸ ਕਰਦੇ ਸਵੇਰੇ ਉੱਠ ਆਦੇ ਉਹ ਦੀ ਇੱਕ ਰੂਟੀਨ ਕਰਦੀ ਥੇ ਰੋਟੀ ਜੀ, ਇਹ ਚੀਜ਼ਾਂ ਹੋ ਇਹੀ ਫ਼ਰਕ ਆ ਬਸ ਸਾਨੂੰ।
ਹੋਰ ਦੱਸੋ
ਬਸ
ਵੈਸੇ ਤਾਂ ਘਰ ਦੀਆਂ ਚੀਜ਼ਾਂ ਖਾਣਾ ਹੀ ਮੈਂ ਤਾਂ ਸਭ ਤੋਂ ਚੰਗਾ ਸਮਝਦੀ ਹਾਂ। ਮੈਂ ਖੁਦ ਸਭ ਤੋਂ ਵੱਧ ਘਰ ਦੀਆਂ ਚੀਜ਼ਾਂ ਬਣੀਆਂ ਖਾਂਦੀਆਂ।
ਖਾਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਨਾਲ ਫ਼ਿਸ ਚਲੋ ਠੀਕ ਹੈ। ਤੁਹਾਡੇ ਨਾਲ ਗਲ ਕਰ ਕੇ ਮੈਨੂੰ ਬਹੁਤ ਵਧੀਆ ਲੱਗਾ।